ਹੈਲੋ ਸਤਿ ਸ਼੍ਰੀ ਅਕਾਲ ਜੀ
ਤੁਸੀਂ
ਬਹੁਤ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਹੋਰ ਕੀ ਚੱਲ ਰਿਹਾ ਤੁਹਾਡੀ ਲਾਈਫ ਚ
ਬਸ ਮੈਂ ਸੋਚ ਪੁੱਛ ਰਹੀ ਸੀ ਕਿ ਅੱਜ ਕੱਲ੍ਹ ਜੀਵਨ ਦੇ ਵਿੱਚ ਅਨੁਸ਼ਾਸਨ ਦੀ ਕਿੰਨੀ ਮਹੱਤਤਾ ਹੈ
ਸਹੀ ਗੱਲ
ਮੇਨ ਭੂਮਿਕਾ ਨਿਭਾਉਂਦੀ ਹੈ ਆਪਣੇ ਜੀਵਨ ਦੇ ਵਿੱਚ ਇੱਕ ਅਨੁਸ਼ਾਸਨ
ਬਿਲਕੁਲ ਸਹੀ ਗੱਲ ਹੈ ਅਨੁਸ਼ਾਸਨ ਹੋਣਾ ਤਾਂ ਬਹੁਤ ਜ਼ਰੂਰੀ ਹੈ ਉਹਦੇ ਨਾਲ ਹੀ ਲਾਈਫ ਵਧੀਆ ਲੱਗਦੀ ਹੈ ਤੇ ਤੁਸੀਂ ਇੱਕ ਵਧੀਆ ਇਨਸਾਨ ਰੀਪ੍ਰਜੈਂਟ ਕਰਦੇ ਹੋ ਆਪਣਾ ਹੋਰਾਂ ਦੇ ਅੱਗੇ ਤਾਂ ਹੀ ਵਧੀਆ ਲੱਗੋ ਕਿੇਹਾਡੇ ਅੰਦਰ ਅਨੁਸ ਨਹੀਂ ਹੈਗਾ ਾਂਕ
ਬਿਲਕੁਲ ਬਿਲਕੁਲ ਇੱਕ ਮਨੁੱਖ ਦੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਹੈ ਅਨੁਸ਼ਾਸਨ ਜੇ ਉਹ ਆਪਣੇ ਡਿਸਪਲਿਨ ਦੇ ਨਾਲ ਹਰ ਕੰਮ ਕਰ ਰਿਹਾ ਹੈ ਸਭ ਕੁਛ ਚ ਚੱਲ ਰਿਹਾ ਤਾਂ ਉਹਨੂੰ ਚੈਨ ਹੈ ਸੁੱਖ ਹੈ ਉਹਨੂੰ ਇਹ ਕਹਿ ਲਓ ਉਸ ਜੀ ਉਸ ਚੀਜ਼ ਲਈ ਕੋਈ ਵੀ ਕੰਮ ਕਰ ਰਿਹਾ ਹੋ ਉਹ ਮਿਹਨਤ ਕਰ ਰਹੇ ਹੈ ਤਾਂ ਉਹਨੂੰ ਇੱਕ ਸੁੱਖ ਹੈ ਖਾਣਾ ਬਣਾ ਰਿਹਾ ਤਾਂ ਉਹਨੂੰ ਇੱਕ ਸੁੱਖ ਹੈ ਉਹਨੂੰ ਪਤਾ ਕਿ ਇਸ ਡਿਸਪਲਿਨ ਦੇ ਵਿੱਚ ਮੈਂ ਆਪਣਾ ਕੰਮ ਕਰਨਾ ਉਹਨਾਂ ਨੇ ਇੱਕ ਰੂਟੀਨ ਬਣਾ ਰੱਖਿਆ ਹੁੰਦਾ ਕਿ ਮੇਰਾ ਇਹ ਰੂਟੀਨ ਹੈ
ਸਹੀ ਗੱਲ ਹੈ ਜੇ ਰੂਟੀਨ ਹੋਵੇ ਤਾਂ ਇਨਸਾਨ ਟਾਈਮ ਨਾਲ ਲੱਭਦਾ ਕੰਮ ਵੀ ਪੂਰਾ ਕਰ ਲੈਂਦਾ ਹੈ ਤੇ ਉਹ ਕੰਮ ਵੀ ਵਧੀਆ ਹੁੰਦਾ ਹੈ ਕਿਉਂਕਿ ਉਹ ਲਾਈਫ ਚ ਉਹ ਜਿਹੜਾ ਅਨੁਸ਼ਾਸਨ ਹੁੰਦਾ ਹੈ ਉਹਨੂੰ ਮੇਨਟੇਨ ਕਰਕੇ ਰੱਖਦਾ ਤੇ ਉਹਦਾ ਕੰਮ ਉਹਦੇ ਲਈ ਹੋਰ ਜ਼ੀ ਹੋ ਜਾਂਦਾ ਟਾਈਮ ਤੇ ਪੂਰਾ ਹੁਣ
ਸਹੀ ਗੱਲ ਜਿਵੇਂ ਕਹਿ ਲਓ ਕਿ ਟੀਚਰ ਹੈ ਇੱਕ ਟੀਚਰ ਆਪਣੇ ਬੱਚੇ ਨੂੰ ਪੜ੍ਹਾਉਂਦੀ ਹੈ ਉਹਨੂੰ ਪਤਾ ਕਿ ਮੇਰਾ ਬੱਚਾ ਕਿਹੜਾ ਕਿਹੜਾ ਇੰਟੈਲੀਜੈਂਟ ਹੈ ਤੇ ਕਿਹੜਾ ਵੀਕ ਹੈ ਇਹਨਾਂ ਦੋਨਾਂ ਬੱਚਿਆਂ ਨੂੰ ਕਿੱਦਾਂ ਦੇ ਕਿਸ ਤਰੀਕੇ ਨੂੰ ਹੈਂਡਲ ਕਰਦੀ ਹੈ ਉਹਨੂੰ ਪਤਾ ਹੈ ਟਿਊਸ਼ਨ ਵਾਲੀ ਨੂੰ ਵੱਖਰਾ ਸਕੂਲ ਵਾਲੇ ਤਾਂ ਤੁਹਾਨੂੰ ਪਤਾ ਸਾਂਝੇ ਬੈਠਦੇ ਹੈ ਅੱਜ ਕੱਲ੍ਹ ਬੱਚਿਆਂ ਚ ਉਹ